ਹੈਲੋ,
ਹੈਲੋ ਹਾਂਜੀ ਸਤਿ ਸ੍ਰੀ ਅਕਾਲ। ਹੂੰ, ਕਿਵੇਂ ਹੋ ਤੁਸੀਂ?
ਠੀਕ ਐ ਸਭ ਠੀਕ ਐ ਤੁਸੀਂ ਸੁਣਾਓ।
ਅਸੀਂ ਵੀ ਠੀਕ ਹੈਗੇ ਐ, ਹੋਰ ਕੀ ਕਰ ਰਹੇ ਸੀ ਤੁਸੀਂ।
ਬਸ ਹੁਣ ਥੋੜਾ ਬੈਠੀ ਸੀ ਰਿਲੈਕਸ ਹੋਈ ਸੀ, ਹੁਣ। ਥੋੜਾ ਜਾ ਕੰਮ। ਹੁਣ ਸਾਰੇ ਟਿਫਿਨ ਟਿਫਨ ਦੇ ਘਰ, ਇਕੱਲੀ ਬੈਠੀ ਹੋਈ ਸੀ
ਅੱਛਾ, ਤੇ ਇਕੱਲੇ ਤੁਸੀਂ ਬੋਰ ਨੀ ਹੋ ਜਾਂਦੇ।
ਹੋ ਜਾਂਦੀ ਹਾਂ, ਲੇਕਿਨ ਕੁਛ ਕਦੀ ਥੋੜਾ ਜਿਹਾ ਪਾਠ ਕਰ ਲਈਦਾ ਥੋੜ੍ਹਾ ਜਿਹਾ ਫਿਰ ਇਤਨਾ ਸ਼ੌਂਕ ਨਹੀਂ ਐ ਕੁਛ ਲੇਕਿ ਹਾਂ, ਇਹ ਅੱਛਾ ਲੱਗਦਾ ਕਦੀ ਕਦੀ ਮਿਊਜਿਕ ਸੁਣਨਾ ਕਦੀ- ਕਦੀ। ਅੱਛਾ ਲੱਗਦਾ, ਕਦੀ- ਕਦੀ ਲਗਾ ਲੈ
ਹਾਂਜੀ-ਹਾਂਜੀ ਇਹ ਗੱਲ ਤਾਂ ਹੈਗੀ ਹੈ।
ਹਾਂਜੀ ਟੀ ਵੀ 'ਤੇ ਲਗਾ ਲੈਣੀ ਆ ਮਿਊਜ਼ਿਕ, ਮਤਲਬ ਟੀ ਵੀ 'ਤੇ ਕਿਸ ਤਰ੍ਹਾਂ ਉਹ ਜੋ, ਆਪਣੇ ਕਿਤਨੇ ਚੈਨਲ ਤਰ੍ਹਾਂ- ਤਰ੍ਹਾਂ ਦੇ ਮਿਊਜਿਕ ਦੇ ਹੁੰਦੇ ਨੇ। ਡਾਂਸ ਮਿਊਜ਼ਿਕ ਦੇ ਵੀ ਹੁੰਦੇ ਨੇ। ਫਿਰ ਓਹ ਨੀ ਹੁੰਦਾ ਜਿਹੜਾ ਸਿਤਾਰਵਾਦਨ ਓਹ ਜਿਹੜੇ, ਸ਼ਾਂਤੀ ਵਾਲੇ ਮ ਮਾਇੰਡ ਨੂੰ ਮਾਇੰਡ ਨੂੰ ਪ ਸ਼ਾਂਤੀ ਮਿਲਦੀ ਏ ਇਕਦਮ। ਓਹ, ਇੱਕਦਮ ਸ਼ਾਂਤੀ ਨਾਲ ਓਹ ਵਜਾਉਂਦੇ ਰਹਿੰਦੇ ਨੇ। ਹੋਣ ਨਾਂ ਨੀ ਆਉਦਾ, ਲੇਕਿਨ ਸੁਣਨ ਨੂੰ ਬਹੁਤ ਅੱਛਾ ਲੱਗਦਾ। ਅਰੇ ਓਹਦੀ ਮਿ ਚੱਲਦੀ ਰਹਿੰਦੀ ਹੈ, ਤੇ ਸਿਤਾਰਵਾਦਨ ਸਿਤਾ ਸਿਤਾਰਵਾਦਨ ਹੁੰਦਾ ਸਿਤਾਰਵਾਦਨ।
ਹਾਂਜੀ-ਹਾਂਜੀ, ਬਹੁਤ ਅੱਛਾ ਲੱਗਦਾ ਹੈਗਾ ਬੇ, ਲਾਈਕ ਮਿਊਜਿਕ ਹੁੰਦੀ ਹੈਗੀ ਹੈ, ਸੁਣਨ ਚ ਬਹੁਤ ਅੱਛਾ ਲੱਗਦਾ ਦਾ ਹੈਗਾ। ਹਾਂਜੀ, ਨਾਲੇ ਐ ਨਾ ਚੀਜ਼ ਬੜੀ ਉਹ ਹੈਗੀਆਂ ਨੇ, ਨਾ ਕੁਆਲਿਟੀ ਵਾਲੀ ਚੀਜ਼ ਜਾ ਨੇ ਜਿਹਨੂੰ ਕਿਹਾ ਜਾ ਸਕੇ ਉਹ ਅੱਜ- ਕੱਲ ਦੇ ਨਹੀਂ ਸਮਝ ਸਕਦੇ ਹੈਗੇ। ਹੈਗੇ ਨੇ ਅੱਜ- ਕੱਲ ਦੇ ਤੇ ਮਿਊਜਿਕ, ਅ ਪਤਾ ਨੀ ਕਿੱਦਾਂ ਦਾ ਹੋ ਗਿਆ ਹੈਗਾ। ਹੈਗਾ, ਕੁਛ ਅੱਛੇ ਵੀ ਸਿੰਗਰ ਹੈਗੇ ਨੇ, ਜਿਨਾਂ ਦਾ ਬੰਦਾ ਸੁਣ ਸਕਦਾ। ਹੁੰਦਾ ਹੈਗਾ ਇੰਟਰਟੇਨਮੈਂਟ ਹੁੰਦਾ ਹੈਗਾ ਪਰ ਕਈ ਤੇ ਅ ਪੈਰ ਤੋਂ ਪਰੇ ਹੀ ਹੁੰਦੇ ਹੈਗੇ ਨੇ। ਕੁਛ ਸਮਝ ਹੀ ਨਹੀਂ ਆਂਉਦਾ, ਕਿ ਕੀ ਹੈ ਕੀ ਨਹੀਂ ਵੈਸੇ ਕਿਸੇ ਵੀ ਅੱਜ ਕੱਲ੍ਹ ਜ਼ਿਆਦਾ ਸੁਣਨ ਦੇ ਵਿੱਚ ਕੋਈ ਬੰਦਾ ਰੱਖਦਾ ਨਹੀਂ ਅੱਜ ਕੱਲ੍ਹ ਤਾਂ ਲਾਈਵ ਕੰਨਸਰਟ। ਕਿੰਨੇ ਚੱਲਦੇ ਨੇ।
ਹਾਂ- ਹਾਂ ਬਸ ਇਹੀ ਬੱਚੇ ਨਿਕਲ ਜਾਂਦੇ ਨੇ ਟਿਕਟਾਂ ਇੰਨੀਆਂ ਮਹਿੰਗੀਆਂ ਓਡੀਟੋਰੀ ਰਹਿੰਦੀਆ। ਉਹ ਪਹਿਲੇ ਵਿਕਣੀਆਂ ਚਾਲੂ ਹੋ ਜਾਂਦੀਆਂ ਨੇ ਅ ਉਹ ਮਤਲਬ, ਕਿਸ ਤਰ੍ਹਾਂ ਕੇ ਅ ਬਲੈਕ ਵਿਕਣੀਆਂ ਚਾਲੂ ਹੋ ਜਾਂਦੀਆਂ ਤੇ ਕਈਆਂ ਨੂੰ ਔਫਰ ਮਿਲ ਜਾਂਦੇ ਨੇ। ਕਈਆਂ ਨੂੰ ਫੈਮਲੀ ਦੇ ਫੈਮਲੀ ਸਮੇਂਤ ਔਫਰ ਮਿਲ ਜਾਂਦੇ ਨੇ ਛੇ ਟਿਕਟਾਂ ਤੇ ਤੇ ਬਾਰਾਂ ਟਿਕਟਾਂ ਤੇ। ਕਈਆਂ ਨੂੰ ਬਲੈਕ ਤੇ ਖਰੀਦ ਤੇ ਜਾਂਦੇ ਨੇ, ਸਾਡੇ ਨੇੜੇ ਵੀ ਆਉਦੇ ਨੇ ਜਾਂਦੇ ਨੇ ਫੈਮਲੀਆਂ। ਤੇ ਉਹ ਏ ਬਹੁਤ ਰੌਲਾ ਹੁੰਦਾ, ਮੈਂ ਗਈ ਸੀ ਇੱਕ ਵਾਰ ਬਹੁਤ ਰੌਲਾ ਹੁੰਦਾ ਬਹੁਤ ਮਤਲਬ ਉਸ ਤੋਂ ਅੱਛਾ ਤੇ ਨਾ ਸ਼ਾਂਤੀ ਨਾਲ ਬੈਠ ਕੇ ਟੀਵੀ ਦੇ ਸਾਹਮਣੇ ਸੁਣਲੋ ਸੁਣ ਲੋ। ਬਹੁਤ ਐਨਾ ਰੋਲਾ, ਇੰਨੀਆਂ ਲਾਈਟਾਂ, ਐਨਾ ਮਿਊਜਿਕ। ਉਹ ਓ ਹਾਂ, ਅੱਜ-ਕੱਲ੍ਹ ਦੀ ਜਨਰੇਸ਼ਨ ਦਾ ਫ਼ਰਕ ਹੈ ਆ ਜਾਂਦਾ ਥੋੜ੍ਹਾ, ਉਹਨਾਂ ਨੂੰ ਅੱਛਾ ਲੱਗਦਾ।
ਹਾਂਜੀ, ਬੱਚੇ ਅੱਜ-ਕੱਲ੍ਹ ਅ ਯੰਗਸਟਰਾਂ ਨੂੰ ਐਹ ਸਭ ਚੀਜ਼ਾਂ ਅੱਛੀ
ਹਾਂ, ਅੱਛਾ ਲੱਗਿਆ। ਅਸੀਂ ਓਹਨਾਂ ਨੂੰ ਕੁੱਝ ਮਨਾ ਨੀ ਕਰ ਸਕਦੇ ਆ, ਓਹਨਾਂ ਦੀ ਚੋਇਸ ਏ। ਓਹਨਾਂ ਨੂੰ ਅੱਛ ਤਾ ਲੱਗਦਾ।
ਉਹਨਾਂ ਨੂੰ ਹੁੰਦਾ, ਅਪਣੀ ਕੀ ਕਹਿੰਦੇ ਨੇ? ਅਹ ਫੇਵਰੇਟ ਹੁੰਦੇ ਨੇ ਓਹਨਾਂ ਨੂੰ ਸਾਹਮਣੇ ਦੇਖਣਾ ਬਸ ਓਹਨਾਂ ਨੂੰ ਐਹ ਵੀ ਬੜਾ ਕਰੇਜ਼ ਹੁੰਦੈ ਅਜ-ਕੱਲ੍ਹ।
ਹੈਗੀ ਐਂ। ਓਹ ਤੇ ਹੁਣ ਅੱਜ-ਕੱਲ ਏਹ ਵਾਲੇ ਇੰਗਲਿਸ਼ ਸਿੰਗਰ ਜੇੜੇ ਨੇ ਫੋਰਨ ਦੇ ਔ ਉਹਨਾਂ ਦੇ ਵੀ ਨਾਂ ਉਹਨਾਂ ਨੂੰ ਆੰਦੇ ਨੇ ਉਹਨਾਂ ਦੇ ਓਹ ਲੋਕ ਗਾਣੇ ਸੁਣਦੇ ਨੇ। ਉਹਨਾਂ ਦੇ ਫੇਵਰੇਟ-ਫੇਵਰੇਟ ਗਾਣੇ ਸੁਣਦੇ ਨੇ। ਓਹਨਾਂ ਦੇ ਰਿੰਗਟੋਨ ਲਗਾੰਦੇ ਨੇ ਸਾਨੂੰ ਪਤਾ ਹੀ ਨੀ ਹੁੰਦੀ। ਮਤਲਬ ਸ਼ੌਕ ਹੈ, ਲੇਕਿਨ ਬੱਚਿਆਂ ਦੀ ਚੋਇਸ ਬਦਲ ਗਈ ਐ। ਦੋ ਹਾਂਜੀ, ਅ ਹਾਂਜੀ। ਅ ਹਾਂ, ਹਾਂ ਹਾਂਜੀ। ਤੇ ਓਸ ਜੇੜਾ ਕਿ ਹੁਣ ਸਭ ਦੇ ਸਾਂਝ ਮਿਊਜ਼ਿਕ ਅਲੱਗ- ਅਲੱਗ ਹੁੰਦੇ ਨੇ। ਕੀਰਤਨਾਂ ਤੇ ਅਲੱਗ ਮਿਊਜਿਕ ਹੁੰਦੇ ਨੇ, ਤੇ ਜਿਹੜੇ ਸਿ ਤਾਰ ਵਾਦਣ ਦੇ ਓਹ ਜੇੜੇ ਪੰਡਤ ਲੋਕ ਕਰਦੇ ਨੇ ਓਹ ਅਲੱਗ ਹੁੰਦੇ ਨੇ। ਤੇ ਓਹ ਜੇੜੇ ਅਪਣੇ ਜੇੜੇ ਸਿੰਗਰਸ ਨੇ, ਜੇੜੇ ਕੋਂਸਰਟਸ ਕਰਦੇ ਨੇ, ਓਹ ਅਲੱਗ ਮਿਊਜ਼ਿਕ ਔਨਾਂ ਦਾ ਪੂਰਾ ਸੈੱਟ ਹੁੰ ਮਿਊਜਿਕ ਦਾ ਲੇਨ ਬਹੁਤ ਅੱਜ ਕੱਲ੍ਹ ਮਿਊਜਿਕ ਵਿੱਚ ਹੀ ਨਾ ਅੱਧੀ ਕਮਾਇ ਮਤਲਬ ਬਹੁਤ ਸਕੋਪ ਵੀ ਹੋ ਗਿਆ ਤੇ ਕਮਾਈਆਂ ਵੀ ਬਹੁਤ ਹੋ ਗਈਆਂ ਨੇ ਜਿਵੇਂ ਪਹਿਲੇ ਨੀ ਕਿ, ਕ੍ਰਿਕਟਾਂ ਵੀ ਆਉਂਦੀਆਂ ਸੀ ਕਮਾਈਆਂ। ਅੱਜ ਕੱਲ੍ਹ ਸਿੰਗਰ ਲੋਕ ਦਾ ਵੀ ਬਹੁਤ ਉਹਨਾਂ ਦਾ ਆਪਣਾ। ਹੋ ਗਿਆ ਹੋਏਗਾ ਮਤਲਬ ਬਈ ਸਿੰਗਰ ਮਤਲਬ ਬਹੁਤ ਵੱਡੀ ਗੱਲ ਹੋ ਗਈ ਮਤਲਬ ਪਹਿਲੇ ਕਿਵੇਂ ਖਾਲੀ, ਸੈਲੀਬ੍ਰਿਟੀ ਜਿਹੜੇ ਐਕਟਰ ਬੋਲੀਵੁੱਡ ਦੇ ਹੋ ਗਏ ਉਹ ਹੁੰਦੇ ਸਨ ਲੇਕਿਨ ਅੱਜ ਤੇ ਉਹਨਾਂ ਨੂੰ ਵੀ ਉਹਨਾਂ ਨੇ ਪਿੱਛੇ ਛੱਡ ਦਿੱਤਾ ਵਾ,
ਹਾਂਜੀ ਇਹ ਗੱਲ ਤਾਂ ਹੈਗੀ ਹੈ ਹੁਣ ਅੱਜ ਕੱਲ੍ਹ ਤਾਂ ਇਹ ਹੈਗਾ ਮਤਲਬ ਜਿੰਨਾ ਇੱਕ ਐਕਟਰ ਹੈਗਾ ਨਾ ਉਸੇ ਬਰਾਬਰ ਇੱਕ ਸਿੰਗਰ ਵੀ ਹੈ। ਗੈ ਔਦੀ ਵੀ ਪਾਪੂਲੈਰਿਟੀ ਹੈਗੀ ਐਂ, ਕਿ ਜਿੰਨਾ ਵੀ ਦੇਖ ਲੋ ਕਿ ਅਹ ਹੋਣ ਉਹਨਾਂ ਨੇ ਅਪਣਾ ਅਹ ਜੇੜਾ ਉ ਪਿਚਰਾਂ ਚ ਵੀ ਕਰਨਾ ਹੈ। ਸੌਂਗ ਅਪਣੀ ਆਵਾਜ਼ ਦੇਣੀ ਹੈਗੀ ਏ, ਓਹਨਾਂ ਨੇ ਅਪਣੀ ਅਲੱਗ ਐਲਬਮ ਵੀ ਨਿਕਾਲਣੀਆਂ ਹੈਗੀਆਂ ਨੇ।
ਸਹੀ ਹੈ।
ਓਹ ਇੱਕ ਹੁੰਦਾ ਨਾ ਕਮਾਈ ਦਾ ਸਾਧਨ ਹੈ, ਓਹਨੂੰ ਦੋ ਹਿੱਸਿਆਂ ਚ ਕਰਰ ਨੈ ਨਾ। ਤੇ ਐ ਵੀ ਚੰਗੀ ਗੱਲ ਹੈਗੀ ਐਂ, ਅੱਜ-ਕੱਲ ਦਾ ਜੋ ਦੌਰ ਚੱਲਣ ਡਿਆ ਹੈਗੈ ਓਸ ਹਿਸਾਬ ਨਾਲ ਤੇ
ਤੇ ਓਹ ਜ ਥੋੜਾ ਜਾ ਗਾਣਿਆਂ ਵਿੱਚ ਔਨਾਂ ਨੂੰ ਏਹ ਵੀ ਹੱ ਕ ਹੈਵੇ ਨਾ ਕਿ ਰਾਈਟ ਹੈਵੇ ਓਹ ਗਾਣਿਆਂ ਵਿੱਚ ਕਈਆਂ ਨੂੰ ਸੁਣਾ ਵੀ ਦਿੰਦੇ ਨੇ ਬੌਤ ਕੁਚ।
ਹਾਂਜੀ, ਐ ਗੱਲ ਤੇ ਹੈਗੀ ਏ।
ਸੁਣਾ ਵੀ ਦਾ ਕਈਆਂ ਦਾ ਓਨਾਂ ਦਾ ਹਾਦਸਾ ਵੀ ਹੋ ਜਾਂਦੇ ਨੇ ਉਨਾਂ ਦੇ ਨਾਲ। ਅ ਉਹਨਾਂ ਨੂੰ ਆਪਣੀ ਲਾਈਫ ਨਾਲ ਵੀ ਕਰ ਲੈਂਦੇ ਨੇ ਪਿੱਛੇ ਵੇਖਿਆ ਵ ਕਿੰਨੇ ਵੱਡੇ ਵੱਡੇ ਸਿੰਗਰ ਚਲੇ ਗਏ ਨੇ ਆਪਣੇ ਉਹਨਾਂ ਨੇ ਲਾਈਫ ਨਾਲ ਆਪਣਾ ਕਿਉਂਕਿ ਉਹਨਾਂ ਨੇ ਗਾਣਿਆਂ ਵਿੱਚ ਉਹਨਾਂ ਨੇ ਦੁਨੀਆਂ ਨੂੰ ਬਹੁਤ ਕੁਛ ਸੁਣਾਇਆ ਸੀ ਆਪਣਾ,
ਉਹਨਾਂ ਨੇ ਸੱਚਾਈ ਦਿਖਾਈ ਹੈਗੀ ਹੈ ਨਾ ਕਿ ਕੀ ਹਕੀਕਤ ਹੈਗੀ ਹੈ।
ਹਾਂ ਹਾਂ,
ਹਕੀਕਤ ਅੱਜ ਕੱਲ੍ਹ ਦੇ ਜਮਾਨੇ ਚ ਕਿਸੇ ਨੂੰ ਬਰਦਾਸ਼ਤ, ਨਹੀਂ ਹੈਗੀ ਕਿ ਕੋਈ ਹਕੀਕਤ ਦੱਸੇ
ਉਂਝ ਗ ਮਤਲਬ ਮਿਊਜਿਕ ਵਿੱਚ ਗਾਉਂਦੇ ਗਾਂਦੇ ਉਹਨਾਂ ਨੇ ਕਿੰਨਾ ਕੁਝ ਦੁਨੀਆਂ ਨੂੰ ਸਿਖਾ ਕੇ ਚਲੇ ਗਏ ਨੇ,
ਮਤਲਬ-ਮਤਲਬ ਬੋਲਦਾ,
ਦੇਖੋ ਚੰਗੀ ਚੀਜ਼ ਹੈਗੀ ਹੈ, ਬੰਦਾ ਕੋਈ ਚੰਗੀ ਚੀਜ਼ ਵਿੱਚ ਦੱਸ ਰਿਹਾ ਹੈਗਾ। ਤੇ ਉਹਨੇ ਸੁਣਨਾ ਚੰਗੀ ਗੱਲ ਹੈਗੀ ਪਰ ਹੁੰਦਾ ਨਾ ਕਿ ਇਹ ਖਾ ਆਂ ਹੁੰਦੀਆਂ ਨੇ ਪੰਜ ਤੇ ਪੰਜ ਬਰਾਬਰ ਨਹੀਂ ਹੈਗੀਆਂ, ਹਰ ਕਿਸੇ ਦਾ, ਆਪਣਾ, ਅਲੱਗ-ਅਲੱਗ ਸੋਚ ਵਿਚਾਰ ਹੈਗੀ, ਕੋਈ ਚੰਗਾ ਵੀ ਦੱਸਣਾ ਚਾਹਵੇ ਪਰ ਉਹ ਚੰਗਾ ਕਰ ਨੀ ਸਕਦਾ, ਜਾ ਕੇ ਕਿਉਂਕਿ ਹਾਲਾਤ ਹੀ ਐਸੇ ਚੱਲਦੇ, ਪਏ ਹੈਗੇ ਨੇ ਤੇ ਬੰਦਾ, ਮਿਊਜਿਕ ਨੂੰ ਮਿਊਜਿਕ ਦੇ ਤਰੀਕੇ, ਕੇ ਲਵੇ ਕੀ ਕੋਈ ਚੱਜ, ਦੀ ਚੀਜ਼ ਸੁਣਨ ਨੂੰ ਮਿਲੀ ਹੈਗੀ ਹੈ। ਤੇ ਬੰਦਾ ਸੁਣ ਕੇ, ਉਸ ਤੇ ਅਮਲ ਕਰਨਾ ਚਾਹੀਦਾ ਹੈਗਾ ਹੈ।
ਬਰਾਬਰ ਹੈ, ਕਿਉਂਕਿ ਨਾ, ਹਣ, ਤਰ੍ਹਾਂ-ਤਰ੍ਹਾਂ ਦੇ ਮਿਊਜਿਕ ਆਉਂਦੇ, ਨੇ ਸੁਣ ਲਦੇ ਨੇ ਕਈਆਂ ਨੇ ਘਰ ਸਪੀਕਰ ਲਗਾ ਲਏ ਨੇ, ਜਿਹਨੂੰ ਸ਼ੌਕ ਕੇ ਤੇ ਜੋ ਜੋੋਰ- ਜੋੋਰ ਲਗਾਉਂਦਾ ਹੈ, ਉਹਨੇ ਵੱਡੇ ਬਾਹਰ ਦੇ, ਲਗਾ ਲੈਣੇ ਉਂਜ ਹੁਣ ਗੌਰਮੈਂਟ ਨੇ ਬੈਨ ਕੀਤਾ ਵ ਕਿ, ਦਸ ਵਜੇ ਤੋਂ ਬਾਅਦ ਹੁਣ ਵਿਆਹ ਹੋਣ, ਕਿ ਫੈਸਟੀਵਲ ਹੋਵਣ, ਤਿਉਹਾਰ ਹੋਵਣ ਦ ਸਾਢੇ ਸ਼ਹਿਰਾ ਦੇ ਇੱਥੇ ਕਿ ਦਸ ਵਜੇ ਤੋਂ ਬਾਅਦ, ਸਪੀਕਰ ਨੀ ਅਲਾਊਡ ਸਾਨੂੰ ਇੱਥੇ ਕਿੰਨਾ ਵੀ ਵੱਡਾ ਤਿਉਹਾਰ ਹੋਵੇ, ਮਿਊਜਿਕ ਦਾ ਉੱਥੇ ਪਤਾ ਨੀ ਤੁਹਾਡੇ ਉੱਥੇ ਹੈਵੇ। ਨੀ ਇਸ ਤਰ੍ਹਾਂ, ਸਾਡੇ ਤੇ ਬੈਨ ਹੋ ਗਿਆ ਵਿਆਹਾਂ ਤੇ ਵੀ ਨਾ ਦਸ
ਹਾਂਜੀ, ਨਹੀਂ ਸਾਡੇ ਵੀ ਇੱਥੇ ਬੈਨ ਹੋ ਗਿਆ ਹੈਗਾ, ਮਿਊਜਿਕ ਮਤਲਬ ਤੁਸੀਂ ਸੁਣੋ, ਜਾ ਲਾੳਡ ਨਹੀਂ ਹੋਣਾ ਚਾਹੀਦਾ ਹੈਗਾ, ਅਗਰ ਤੁਸੀਂ ਸੁਣਨਾ ਆਪ ਇੰਜੋਏਮੈਂਟ ਕਰਨਾ, ਤੇ ਉਹ ਥੋੜਾ ਜ ਘੱਟ ਹੀ ਹੋਣਾ ਚਾਹੀਦਾ ਹੈਗਾ, ਲਾਊਡ ਨਹੀਂ ਤੁਸੀਂ ਕਰ ਸਕਦੇ ਹੋ ਕਿਤੇ ਕਹਿੰਦੇ ਨੇ, ਆਲੇ -ਦੁਆਲੇ ਦੇ ਹੁੰਦੇ ਨੇ ਤੇ ਉਹ
ਹਾਂਜੀ, ਡਿਸਟਰਬ ਹੁੰਦੇ ਰ ਹਾਂਜੀ, ਪਹਿਲੇ ਕਈ ਵਾਰ ਕਹਿਦਾ ਸੀ, ਜਿਹੜੇ ਸ਼ੌਕੀਨ ਬੰਦੇ ਹੁੰਦੇ ਸਨ। ਮੇਰੇ ਘਰ ਦੀ ਗੱਲ ਹੈ, ਹੁਣ ਉਹ ਘਰ ਮੇਰੇ ਦੈਅਰ ਨਹੀਂ ਵੱਡੇ -ਵੱਡੇ ਸਪੀਕਰ ਲਿਆਏ ਤੇ ਜ਼ੋਰ- ਜ਼ੋਰ ਆਵਾਜ਼- ਆਵਾਜ਼ਾਂ ਚ ਮਤਲਬ ਚਾਲੂ ਕਰ ਦੇਣਾ। ਤੇ ਪੂਰੇ ਰੋਡ ਤੇ, ਤੁਹਾਡੀ ਆਵਾਜ਼ ਆਉਂਦੀ ਸੀ, ਸਾਡੇ ਘਰੋਂ, ਕਿ ਮਤਲਬ, ਇਹਨੂੰ ਸ਼ੌਕ ਕੇ ਬਹੁਤ, ਇੰਗਲਿਸ਼ ਗਾਣੇ ਲਾਉਂਦਾ ਸੀ। ਇੱਕ ਉਹ ਦਾ, ਮਾਈੰਡ ਫਰੈਸ਼ ਹਾਂ -ਹਾਂ। ਮਾਇੰਡ, ਇੱਕਦਮ ਫਰੈਸ਼ ਹੋ ਜਾਂਦਾ, ਹੈ ਸਟਰੈਸ ਫਰੀ ਹੋ ਜਾਂਦਾ ਵੇ ਉਸ ਨਾਲ, ਵੈਸੇ ਤਾਂ ਮਿਊਜਿਕ ਦਾ ਦੇਖਿਆ, ਜਾਏ ਤੇ, ਸਾਡੇ ਇਸ ਤਰ੍ਹਾਂ ਫੇਮਸ ਹੈ, ਜਿਹੜੀ ਸਾਡੀ ਪੰਜਾਬੀ ਕੌਮ ਹੈ, ਸਿੱਖ ਕੌਮ ਜਾਂ ਪੰਜਾਬੀ ਕੌਮ ਦੇਖ ਲੋ, ਸਾਡੇ ਵਿੱਚ ਨਾ ਜਿਹੜਾ ਮਸ਼ਹੂਰ ਸਾਡੇ ਪਾਪਾ ਜਉ ਨਹੀਂ, ਬੋਲਦੇ ਹੁੰਦੇ ਸਨ, ਕਿ ਸਿੰਗਿੰਗ। ਅਤੇ ਡਾਂਸਿੰਗ, ਅਤੇ ਭੰਗੜੇ, ਅਤੇ ਗਾਣੇ, ਅਤੇ ਰੋਮੈਂਟ ਜਿਹੜੇ, ਸੱਸੀ -ਪੁੰਨੋ ਤੇ ਹੀਰ -ਰਾਂਝਾ ਇਹ ਸਾਰਾ ਕੁਛ, ਸਾਡੇ ਪੰਜਾਬੀ ਕੌਮ ਵਿੱਚ ਹੀ ਹੈ, ਸਿੰਗਿੰਗ ਵੀ। ਤੇ ਅ ਜਿਹੜੀ ਜ ਜੜ੍ਹਾਂ ਨੇ ਨਾ, ਸਾਡੇ ਪੰਜਾਬੀ ਵਿੱਚ ਚ ਕਈ ਨਿਕਲੀਆਂ ਨੇ
ਹਾਂਜੀ, ਤੇ ਹੁਣ ਇਹ ਚੀਜ਼ ਹੋ ਜਾਂਦੀ ਹੈਗੀ ਹੈ ਨਾ, ਕਿ ਜਿਵੇਂ ਪੁਰਾਣੇ ਸਿੰਗਰ, ਔਰ ਅੱਜ -ਕੱਲ੍ਹ ਦੇ ਸਿੰਗਰ, ਬੰਦਾ ਦੇਖੇ ਨਾ ਤੇ, ਅ ਬੜਾ ਜ਼ਮੀਨ, ਆਸਮਾਨ ਦਾ, ਫ਼ਰਕ ਹੈਗਾ। ਪੁਰਾਣਾ, ਅੱਜ ਵੀ ਸੁਣ ਲਓ ਨਾ, ਤੁਹਾਡਾ ਚਾਰ ਵਾਰੀ ਸੁਣਨ ਦਾ ਜੀਅ ਕਰੇਗਾ। ਐਸਾ ਨਹੀਂ ਹੈ, ਕਿ, ਨਵੇਂ ਖ਼ਰਾਬ ਨੇ ਨਵੇਂ ਦਾ, ਆਪਣਾ ਇੱਕ ਟੈਕਸਚਰ ਹੈਗਾ ਹੈ, ਪਰ ਕੀ ਕਹਿੰਦੇ ਨੇ ਪੁਰਾਣਿਆਂ ਦਾ ਜੋ ਇੱਕ, ਮਿਠਾਸ ਹੈਗੀ ਹੈ ਨਾ ਸੁਰੀਲਾਪਨ ਹੈਗਾ, ਹੈ ਉਹ
ਬ
ਸੁਣ ਕੇ ਨਾ, ਸਕੂਨ ਮਿਲਦਾ ਹੈਗਾ, ਕੋਈ ਕੰਮ ਕਰਲੋ ਤੇ ਉਸ ਵੇਲੇ ਲਗਾ ਲਵੋ? ਪੁਰਾਣੇ ਸਿੰਗਰਸ ਹੈਗੀਆਂ ਨੇ ਜਿਹੜੀਆਂ, ਉਹਨਾਂ ਦੀਆਂ ਲਗਾ ਲਵੋ। ਤੇ ਬੜਾ ਹੀ ਸਕੂਨ ਮਿਲਦਾ ਹੈਗਾ ਇਹ ਗਾਣੇ ਚ ਠਹਿਰਾਵ ਹੁੰਂਦਾ ਸੀਗਾ।
ਹਾਂਜੀ ਇਹ ਨਾ ਮੇਰੇ ਬੱਚੇ ਨਾ ਪੁਰਾਣੇ ਗਾਣੇ। ਪੁਰਾਣੇ ਇੱਕਦਮ ਇੱਕਦਮ ਬਹੁਤ ਪੁਰਾਣੇ ਮਤਲਬ। ਸਾਡੇ ਟਾਈਮ ਦੇ ਵੀ ਨਹੀਂ ਉੱਨੀ ਸੌ ਚਾਲੀ ਦੇ ਟਾਈਮ ਦੇ। ਪੰਜਾਹ ਦੇ ਟਾਈਮ ਦੇ ਉਹ ਗਾਣੇ ਨਾ ਗਾਉਂਦੇ ਨੇ ਕਿਹੜੇ ਉਹ ਬਰਸਾਤ। ਦੇ ਗਾਣੇ ਤੇ ਕਿਹੜੇ ਕਿਹੜੇ ਗਾਣੇ ਗੂੰਦੀ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਮੈ ਇਹ ਗਾਣੇ ਤੁਸੀਂ ਕਿਉਂ ਗਾਉਣ ਲੱਗ ਪਏ ਹੋ ਕਿੱਥੋਂ ਸੁਣੇ ਤੁਸੀਂ? ਅਸੀਂ ਨਹੀਂ ਸੁਣੇ ਕਦੇ ਤੇ। ਕਹਿੰਦੇ ਨੇ ਮੰਮੀ ਇਹ ਨਵਾਂ ਟਰੈਂਡ ਆ ਗਿਆ ਵੇ ਹੁਣ ਪੁਰਾਣਾ ਜਿਹੜੇ ਉੱਨੀ ਸੌ ਚਾਲੀ ਦੇ ਗਾਣੇ ਨਾ ਹੁਣ ਟਰੈਂਡ ਵਿੱਚ। ਜਾ ਕੇੇ ਸਾਨੂੰ ਪਸੰਦ ਆਉਂਦੇ ਨੇ।
ਹਾਂਜੀ।
ਮੈਂ ਸੁਣ ਨੇ ਹੈ ਕਿ ਸੁਣ ਕੇ ਹੈਰਾਨ ਹੋ ਗਈ। ਕਿ ਮਤਲਬ ਦੇਖੋ ਮਿਊਜਿਕ ਦੀ ਚੋਇਸ ਦੇਖੋ ਤੁਸੀਂ ਜ ਪੁਰਾਣਾ ਵਾਪਿਸ ਚੋਇਸ ਵਿੱਚ ਆ ਗਿਆ ਵਾ ਅੱਜ। ਨਵੀਂ ਜਨਰੇਸ਼ਨ ਨੂੰ ਪੁਰਾਣਾ ਨੂੰ ਉੱਨੀ ਸੌ ਚਾਲੀ ਪੰਤਾਲੀ ਦਾ।
ਹਾਂਜੀ ਹਾਂਜੀ ਉਹ ਤਾਂ ਹੈਗਾ ਹੀ ਹੈ, ਇਹਦੇ ਵਿੱਚ ਨਾ। ਕੀ ਕਹਿੰਦੇ ਨੇ ਇਹ ਹੁੰਦਾ ਹੈ, ਕਿ ਪੁਰਾਣੇ ਨੂੰ ਨਵਾਂ ਕਰ। ਕੇ ਉਹ ਕੁਛ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਹੁਣ ਅਸੀਂ ਆਪਣੇ ਦਾਦੀ। ਦੇ ਜ਼ਮਾਨੇ ਦੇ ਸੁਣੇ ਦੇ ਹੁੰਦੇ ਸੀ, ਸਾਡੀ ਦਾਦੀ। ਦਿਨ ਵੀ ਨਾ ਮਤਲਬ ਸ਼ੌਂਕ ਰੱਖਦੇ ਹੁੰਦੇ ਸੀਗੇ, ਜਿਵੇਂ ਘਰਾਂ ਚ ਵੀ ਵਿਆਹ ਸ਼ਾਦੀ ਚ। ਹਾਂ ਗਾਣ ਗੂਣ ਹੁੰਦਾ ਸੀਗਾ ਨਾ ਤੇ, ਅਸੀਂ ਉਹਨਾਂ ਨੂੰ ਸੁਣਦੇ ਸੀਗੇ। ਤੇ ਉਹੀ ਚੀਜ਼ਾਂ ਜਿਹੜੇ ਉਹ। ਗਾਣੇ ਉਹ ਲੋਕ ਪੁਰਾਣੇ ਸਿੰਗਰਸ ਦੇ ਗਾਂਦੇ ਸੀਗੇ ਤੇ ਉਹ ਅਸੀਂ ਸੁਣਦੇ। ਸੀ ਅੱਜ ਦੇ। ਟਾਈਮ ਚ ਉਹਦਾ ਹੀ ਰੀਮੇਕ ਜਿਵੇਂ ਕਰ ਦਿੱਤਾ ਹੈ ਤੇ ਆਵਾਜ਼ ਉਹੀ ਹੁੰਦੀ ਹੈਗੀ ਹੈ। ਪਿੱਛੋਂ ਮਿਊਜਿਕ ਥੋੜਾ ਜਿਹਾ ਉਹ ਸੁਣਨ ਨੂੰ ਬੜਾ ਅੱਛਾ ਲੱਗਦਾ ਹੈਗਾ ਹੈ। ਕਿ ਇਹ
ਸਾਨੂੰ ਵੀ ਅੱਛਾ ਲੱਗਦਾ ਅੱਛਾ ਲੱਗਦਾ ਬਹੁਤ ਹਾਂਜੀ।
ਜਿਵੇਂ ਅ ਬੱਚੇ ਲਗਾਉਂਦੇ ਨੇ ਨਾ ਰੀਲਸ ਵਗੈਰਾ ਤੇ ਉਹਦੇ ਵਿੱਚ ਇੱਕ ਐਵੇਂ ਹੀ ਗਾਣਾ ਆਇਆ। ਤੇ ਮੈਂ ਕਿਹਾ ਇਹ ਤੇ ਮੇਰੀ ਦਾਦੀ ਸੁਣਦੀ ਹੁੰਦੀ। ਸੀਗਾ ਨਾ ਇਹ ਬਿਲਕੁਲ ਨਵਾਂ। ਤੇ ਕਹਿੰਦੇ ਇਹ ਤੁਹਾਡੇ ਦਾਦੀ ਦੇ ਜ਼ਮਾਨੇ ਦਾ ਮੈਂ ਕਿਹਾ ਹਾਂ। ਮ ਦਾਦੀ ਇਹ ਬੋਲਦੀ ਹੁੰਦੀ ਸੀਗੀ ਤੇ ਮੈਨੂੰ ਐ ਧਿਆਨ ਹੈਗਾ ਹੈ। ਤੇ ਉਹੀ ਬੱਚੇ ਸੁਣ ਕੇ ਹੈਰਾਨ ਹੁੰਦੇ ਇੰਨਾ ਪੁਰਾਣਾ ਗਾਣਾ ਹੈਗਾ ਹੈ। ਮੈਂ ਕਿਹਾ ਹਾਂਜੀ
ਉਹੀ ਸੇਮ ਤੁਹਾਡੇ ਵਰਗੀ ਗੱਲ ਹੋਈ ਮਤਲਬ ਉੱਨੀ ਸੌ ਇੰਨੇ ਪੁਰਾਣੇ ਗਾਣੇ। ਸਾ ਨਏ ਜਮਾਨੇ ਦੇ ਵੀ ਨੀ ਤੁਸੀਂ ਸੁਣਦੇ ਪਏ ਹੋ ਕਹਿੰਦੇ ਨੇ ਨਹੀਂ ਉਹ ਨਵਾਂ ਟਰੈਂਡ ਆਇਆ। ਤੇ, ਇਸ ਤਰ੍ਹਾਂ। ਬਹੁਤ ਮਿਊਜਿਕ ਨੂੰ ਹਾਂ ਕਿਸ ਤਰ੍ਹਾਂ ਵੀ ਸੁਣੋ ਸ਼ਾਂਤੀ ਮਿਲਦੀ ਹੈ ਮਨ ਨੂੰ। ਚੱਲ। ਚਲੋ ਭੈਣ ਜੀ ਬਾਹਰ ਕੋਈ ਆ ਗਿਆ ਠੀਕ ਹੈ। ਮੈਂ ਬਾਅਦ ਚੋਂ ਗੱਲ ਕਰਨਾ ਠੀਕ ਹੈ। ਠੀਕ ਹੈ, ਸਤਿ ਸ਼੍ਰੀ ਅਕਾਲ ਬਾਏ ਬਾਏ।